ਹੈਲੋ?
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਕੀ ਹਾਲ ਏ
ਵਧੀਆ ਤੁਸੀਂ ਸੁਣਾਓ!
ਹਾਂਜੀ, ਠੀਕ ਹਾਂ ਅਸੀਂ ਵੀ! ਕੀ ਕਰਦੇ ਪਏ ਸੀ?
ਬਸ ਬੈਠੇ ਹੋਏ ਸੀ। ਹੋਰ, ਤੁਸੀਂ ਕੀ ਕਰ ਰਹੇ ਸੀ?
ਹਾਂਜੀ, ਬਸ ਉਹਨੇ ਹੀ ਲੰਚ ਕੀਤਾ! ਬਸ ਬੈਠੇ ਸੀ। ਤੇ ਮੈਂ ਕਿਹਾ ਚਲੋ ਗੱਲ ਹੀ ਕਰ ਲਈਏ।
ਅੱਛਾ।
ਹਾਂਜੀ
ਬਸ ਅਸੀਂ ਵੀ ਦੇਖ ਰਹੇ ਸੀ, ਕਿ ਸ਼ਾਮੀ ਕੀ ਖਾਣਾ ਹੈ? ਤੇ ਉਹ ਬੱਚੇ ਕਹਿੰਦੇ ਸੇਵੀਆਂ ਬਣਾ ਦੋ। ਬਸ
ਅੱਛਾ।
ਸਮਾਨ ਹੀ ਕੱਟ ਰਹੇ ਸੀ।
ਅੱਛਾ ਅੱਛਾ! ਸੇਵੀਆਂ ਕਿਹੜੀਆਂ ਬਣਾ ਰਹੇ ਹੋ ਤੁਸੀਂ? ਹੈਲੋ।
ਹਾਂਜੀ
ਸੇਵੀਆਂ ਕਿਹੜੀਆਂ ਬਣਾ ਰਹੇ ਸੀ ਤੁਸੀਂ?
ਹੈਲੋ
ਆਵਾਜ਼ ਨਹੀਂ ਆ ਰਹੀ ਹੈਲੋ
ਆ ਰਹੀ ਮੈਨੂੰ ਤੁਹਾਡੀ ਆਵਾਜ਼!
ਹਾਂ, ਮੈਂ ਕਿਹਾ ਸੇਵੀਆਂ ਕਿਹੜੀ ਬਣਾ ਰਹੇ ਸੀ ਤੁਸੀਂ?
ਬਸ ਉਹ ਸੇਵੀਆਂ ਦੂਜੀਆਂ ਰੱਖੀਆਂ ਹੋਈਆਂ ਸੀ। ਰੋਸਟ ਨੀ ਹੈਗੀਆਂ ਸੀ? ਬਸ ਉਹਨਾ ਨੂੰ ਰੋਸਟ ਕੀਤਾ ਥੋੜਾ। ਅੱ
ਅੱਛਾ, ਅੱਛਾ।
ਟਮਟਰ, ਪਿਆਜ, ਆਲੂ, ਮਿਰਚਾਂ ਕੱਟੀਆਂ ਨੇ ਹੁਣ ਤੜਕਾ ਲਾਵਾਂਗੇ।
ਅੱਛਾ-ਅੱਛਾ।
ਜਾਦਾ ਤੇ ਕੁਛ ਨੀ ਪੈਂਦਾ ਇਹਦੇ ਅੰਦਰ ਬਸ ਲੂਣ, ਮਿਰਚ, ਹਲਦੀ।
ਅੱਛਾ ਤੇ ਟੇਸਟ ਅੱਛਾ ਹੁੰਦਾ ਇਹਨਾਂ ਦਾ ਕਿਉਂਕਿ ਅਸੀ ਤੇ ਕਦੇ ਬਣਾਇਆ ਨੀ ਹੈ।
ਕੀ ਕਹਿ ਰਹੇ ਹੋ?
ਟੇਸਟ ਮੈਂ ਕਿਹਾ ਅੱਛਾ ਹੁੰਦਾ ਇਹਦਾ।
ਜੀ ਟੇਸਟ ਤੇ ਅੱਛਾ ਹੁੰਦਾ ਇਦਾ ਇਦੇ ਚ ਫੇਰ ਸੋਸ ਪਾ ਲੋ ਤੇ ਕਿ ਅਗਰ ਤੁਹਾਨੂੰ ਚਾਹੀਦਾ ਥੋੜ੍ਹਾ ਜਿਹਾ ਆਮਚੂਰ ਦੀ ਉਹ ਵੀ ਆਵੇ ਥੋੜ੍ਹੀ ਖਿਟਾਸ ਪਨ ਤੇ ਫਿਰ ਉਹ ਆਮਚੂਰ ਵੀ ਪਾਲੋ ਤੁਸੀਂ।
ਅੱਛਾ-ਅੱਛਾ ਤੇ ਜਿਸ ਤਰ੍ਹਾਂ ਸ਼ਾਮ ਦੇ ਟੈਮ
ਉਹ ਸੋਸਿਸ ਵਗੈਰਾ ਵੀ ਪਾਦੇ ਨੇ ਸੋਇਆ ਸੋਸ ਹੋ ਗਈ। ਗੀਨ ਚਿੱਲੀ, ਹਰੀ ਚ ਇਹ ਹੋ ਗਈ ਰੈਡ ਚਿੱਲੀ ਇਹ ਵੀ ਚੀਜ਼ਾਂ ਪਾਉਂਦੇ ਨੇ ਸਾਰੇ।
ਅੱਛਾ-ਅੱਛਾ ਬੱਸ। ਹੈਲਥੀ ਹੋਣਾ ਚਾਹੀਦਾ ਬਾਕੀ ਤਾਂ ਕੋਈ ਦਿੱਕਤ ਨੀ ਹੈ ਨਹੀਂ ਕੁਛ ਵੀ ਖਾਓ।
ਹਾਂ
ਹਾਂ ਅੱਜ ਕੱਲ੍ਹ ਤਾਂ ਕੁਛ ਵੀ ਖਾ ਲੈਂਦੇ ਹੈ। ਹਾਂ-ਹਾਂ ਮੈਂ ਵੀ ਤੁਹਾਨੂੰ ਇਹ ਕਹਿਣ ਲੱਗੀ ਸੀ ਸੇਵੀਆਂ ਬਣਾਓ ਤੇ ਮਿੱਠੀਆਂ ਹੀ ਬਣਾਓ।
ਥੋੜ੍ਹਾ ਜਿਹਾ ਰੋਸਟ ਕਰਕੇ ਘਿਓ ਵਿੱਚ ਫਿਰ ਦੁੱਧ ਵਿੱਚ ਇਹਨੂੰ ਉਬਾਲਦੇ ਰਹੋ ਤੇ ਚੀਨੀ ਪਾਣੀ ਏ।
ਹਾਂ ਕੁਛ ਲਾਚੀ ਵਗੈਰਾ ਪਾਨੀ ਹੋ ਤੇ ਤੁਹਾਡੀ ਮਰਜ਼ੀ ਹੈ ਨਾ।
ਹਾਂ।
ਕਈ ਤੇ ਗੁੜ ਵਿੱਚ ਵੀ ਬਣਾ ਲੈਂਦੇ ਨਾ। ਕਈ ਗੁੜ ਵਿੱਚ ਚ ਵੀ ਬਣਾ ਲੈਂਦੇ ਨਾ।
ਹਾਂ ਉਹ ਤੇ ਜਿਨਾਂ ਦਾ ਜਿਵੇਂ ਗੁੜ ਚ ਖਾਣਾ ਹੈ ਉਹ ਗੁੜ ਚ ਹੀ ਖਾਂਦਾ ਹੋਏਗਾ ਤੇ ਜਿਵੇਂ ਅਸੀਂ ਨੀ ਖਾਂਦੇ ਵੈਸੇ। ਸਾਨੂੰ ਚੀਨੀ ਵਾਲੀ ਹੀ ਸਹੀ ਲੱਗਦੀ ਹੈ।
ਹਾਂ ਇਹ ਤਾਂ ਹੈ ਚੀਨੀ ਵਾਲੀ ਜਾਦਾ ਅੱਛੀ ਲੱਗਦੀ ਹੈ ਇਹ ਤਾਂ ਸ਼ਾਮ ਟੈਮ ਸਨੈਕਸ ਹੋਏ ਨਾ ਥੋੜੇ।
ਸ਼ਾਮ ਦੇ ਟੈਮ ਤੇ ਹੁੰਦੇ ਸਨੈਕਸ ਪਰ ਇਹ ਕਈ ਵਾਰੀ ਨਾ ਬੱਚਿਆਂ ਦਾ ਦਿਲ ਹੁੰਦਾ ਹੈ ਕਿ ਨਹੀਂ ਅਸੀਂ ਤਾਂ ਇਹ ਚੀਜ਼ ਖਾਣੀ ਏ, ਮੈਂ ਵੀ ਅੱਧ ਤਰ ਜਾਂਦੀ ਖਾਂਦੀ ਆ ਨਾ ਤੇ ਕਈ ਵਾਰ ਪਾਸਤਾ ਬਣਾ ਲਿਆ ਅਜ ਚਾਹ ਬਾਦ ਚ ਬਣਾਨੇ ਹਾ। ਪਹਿਲੇ ਕੁੱਛ ਖਾ ਲੈਣੇ ਉਸ ਤੋਂ ਬਾਅਦ ਚਾਹ ਪੀਵਾਂਗੇ ਏਦਾ ਹੀ ਕਰ
ਅੱਛਾ-ਅੱਛਾ, ਅੱਛਾ-ਅੱਛਾ ਨਈਂ ਕਈ ਤੇ ਕੀ ਉਹ ਵੀ ਖਾ ਜਾਂਦੇ ਮੋਮੋਸ ਵਗੈਰਾ ਹਨਾ ਪਰ ਉਹ ਕਿੰਨੇ ਅਨਹੈਲਥੀ ਹੁੰਦੇ ਹਨਾ। ਕਿਉਂਕਿ ਉਹਨਾਂ ਚ ਮੈਦਾ ਹੁੰਦਾ ਹੈ ਇੱਕ ਤੇ ਇੱਕ ਫੇਰ ਸਬਜ਼ੀਆਂ ਪਾ ਦਿੰਦੇ ਨੇ ਨਾ ਕਈ ਵਾਰੀ ਪੱਤਾ ਗੋਭੀ ਆਪਾਂ ਤਾਂ ਦੇਖੋ ਸਾਰੀ ਚੀਜ਼ ਧੋ ਬਣਾ ਕੇ ਅੱਛੀ ਤਰ੍ਹਾਂ ਵੇਖ ਕੇ ਕੱਟਣੇ ਆ ਨਾ ਤੇ ਮਾਰਕੀਟ ਵਾਲੇ ਥੋੜ੍ਹੀ ਬ ਇਸ ਤਰ੍ਹਾਂ ਕੱਟ ਦੇ ਨੇ ਉਹ ਤੇ ਕੁਝ ਵੀ ਆਇਆ ਜੋ ਫਟਾਫਟ ਕੱਟ ਕੇ ਤੇ ਸਟੱਫਿੰਗ ਬਣਾ ਦਿੰਦੇ ਨੇ। ਉਹ ਫਿਰ ਚੀਜ਼ ਨੁਕਸਾਨ ਹੀ ਕਰਦੀ ਹੈ ਨਾ।
ਸਹੀ ਗੱਲ ਹੈ ਬਿਲਕੁਲ ਨੁਕਸਾਨ ਕਰਦੀ ਮੈਂ ਤੇ ਵੇਖੋ ਖਾਂਦੀ ਵੀ ਨੀ ਨਾ ਖਾਣ ਦੇਣੀ ਆ ਘਰ ਬਿਲਕੁਲ ਨੀ ਆਉਂਦੇ ਮੋਮੋਸ ਵਗੈਰਾ।
ਅੱਛਾ।
ਪੀਜ਼ਾ ਵੀ ਬੜਾ ਘੱਟ ਉਹ ਵੀ ਬਿਲਕੁਲ ਮਹੀਨੇ ਵਿਚ ਇੱਕ ਵਾਰੀ ਖਾ ਲਿਆ ਤੇ ਖਾ ਲਿਆ ਚੌਮਿਨ ਵੈਸੇ ਹੀ ਨੀ ਖਾਂਦੇ ਅਸੀਂ। ਥੋੜਾ ਬਰਗਰ ਦਾ ਸ਼ੌਕ ਹੈਗਾ, ਉਹ ਵੀ ਵਿਦਾਉਟ ਓਇਲ।
ਇੱਕ ਚੋਮਿਨ ਔਰ ਇੱਕ ਏ ਮੋਮੋਸ ਇਹ ਦੋ ਚੀਜ਼ਾਂ ਮੈਂ ਬੜੀ
ਇਹਨੂੰ ਚੌਮਿਨ ਵਿੱਚ ਫੇਰ ਇਹ ਪੈਂਦਾ ਹੈ ਨਾ, ਸਿਰਕੇ ਸੁਰਕੇ ਪੈਂਦੇ ਫਿਰ ਆ ਇਸ ਚੱਕਰ ਥੋੜ੍ਹਾ।
ਹਾਂ ਬੜਾ ਅਜੀਬ ਜਿਹਾ ਲੱਗਦਾ ਹੈ ਬਿਲਕੁਲ ਮੈਦਾ-ਮੈਦਾ ਲੱਗਦਾ ਨਾ ਖਾਓ। ਤੇ ਮੈਨੂੰ ਨੀ ਪਸੰਦ। ਕਮ ਸੇ ਕਮ ਮੈਂ ਤੇ ਫਿਰ ਉਹ ਖਾ ਲੈਂਨੀ ਆਂ, ਬਈ ਸੂਜੀ ਦਾ ਕੁਛ ਬਣਿਆ ਹੋਵੇ। ਹੈਨਾ ਤੇ ਮੈਨੂੰ ਫੇਰ ਉਹ ਚੀਜ਼ਾਂ ਪਸੰਦ ਹੈ, ਮੈਨੂੰ ਇਹ
ਜੀਦੋਂ ਉਪਮਾ ਬਣਾ ਲੈਂਨੇ ਆਂ, ਸਵਾਦ ਲੱਗਦਾ ਉਹ ਵੀ ਉਪਮਾ ਵੀ ਬੜਾ।
ਤੇ ਫਿਰ ਟੇਸਟੀ ਹੁੰਦਾ ਵੀ ਫਿਰ ਤੁਸੀਂ। ਟਮਾਟਰ ਪਿਆਜ ਪਾ ਕੇ ਹਰੀਆਂ ਗਾਜਰ ਵਗੈਰਾ। ਪਾਓ ਹੈਨਾ ਮਟਰ ਪਾਓ ਬੋਇਲ ਕਰਕੇ ਥੋੜੇ, ਹਾਂ ਤਾਂ ਬੜਾ ਅੱਛਾ ਬਣਦਾ।
ਬਈ ਹੈਲਥੀ ਹੋ ਹੀ ਜਾਂਦਾ ਇੱਕ ਤਰੀਕੇ ਦਾ ਸਾਰੀ ਕੈਰਟ ਵਗੈਰਾ ਸਭ ਚੀਜ਼ਾਂ ਪੈਂਦੀਆਂ ਤੇ।
ਉਹ ਤੇ ਹੈਲਥੀ ਹੋ ਗਿਆ ਨਾ ਨਾਲੇ ਸੂਜੀ ਹੈ ਸੂਜੀ ਵੀ ਹੈਲਥੀ ਹੈ ਸਬਜ਼ੀਆਂ।
ਉਪਮਾ ਵੀ ਖਾ ਸਕਦੇ ਹਾਂ, ਏਦਾਂ ਦੇ ਨੋਰਮਲ ਚੀਜ਼ਾਂ ਤੇ ਖਾ ਹੀ ਸਕਦੇ ਹਾਂ। ਫਾਸਟ ਫੂਡ ਵਗੈਰਾ ਤੇ ਜੰਕ ਫੂਡ ਤੇ ਦੇਖੋ ਖ਼ਰਾਬ ਕਰੇਗੇ ਹੀ।
ਕਈ ਕੀ ਕਰਦੇ ਹੈ ਹਾਂ ਕਈ ਕੀ ਕਰਦੇ ਹੈ ਦਾਲ ਜਿਸ ਤਰ੍ਹਾਂ ਹੋਗੀ ਤੁਹਾਡੀ ਮੂੰਗੀ ਧੋਤੀ।
ਹਾਂਜੀ।
ਉਹ ਵਾਲੀ ਦਾਲ ਹੋ ਗਈ, ਯਾ ਮੂੰਗੀ ਸਾਬਤ ਹੋ ਗਈ ਉਹਨੂੰ ਰਾਤੀ ਭਿਗੋ ਦਿੰਦੇ ਐ। ਸਵੇਰੇ ਫਿਰ ਔ ਨੂੰ ਅੱਛੀ ਤਰ੍ਹਾਂ ਪੀਸ ਲੈਂਦੇ ਆ ਗਰਾਇੰਡ ਕਰਕੇ, ਫਿਰ ਇਸ ਵਿਚ ਥੋੜਾ ਅਦਰਕ। ਖ਼ੂਬ ਮਿਰਚਾਂ ਮੁਰਚਾਂ ਜੋ ਤੁਸੀਂ ਖਾਣਾ ਪਸੰਦ ਕਰਦੇ ਹੋ ਉਹ ਖਾ ਕੇ ਫਿਰ ਉਹਦੇ ਚੀਲੇ ਬਣਾਉਂਦੇ ਆ।
ਅੱਛਾ ਮੂੰਗੀ ਧੋਤੀ ਦਾਲ ਦੇ।
ਹੁੰਦੇ ਨੇ ਹਾਂ ਉਹ ਬੜੇ। ਇੱਕ ਤਾਂ ਹੈਲਥੀ ਬੜੇ ਹੁੰਦੇ, ਹਾਂ ਬਹੁਤ ਟੇਸਟੀ ਬਣਦੇ ਆ ਚਿੱਲੇ ਤੁਸੀਂ।
ਕਿਉ ਇੰਗਰੀਡੀਅਟ ਕੁਛ ਪਾਉਦੇ ਹੋ ਓਹਦੇ ਅੰਦਰ।
ਮੈਂ ਤੁਹਾਨੂੰ ਦੱਸ ਰਹੀ ਆ ਨਾ ਜਿਸ ਤਰ੍ਹਾਂ ਤੁਸੀਂ ਦਾਲ ਪੀਸਣ ਵਾਸਤੇ ਪਾਓਗੇ ਮਿਕਸਰ ਵਿਚ ਹੈਨਾ, ਤੁਸੀਂ ਉਹਦੇ ਚ ਅਦਰਕ। ਅਦਰਕ ਵੀ ਪਾ ਦੋ, ਹਰੀਆਂ ਮਿਰਚਾਂ ਪਾ ਦੋ, ਧਨੀਆ ਪਾ ਦੋ, ਜੀਰਾ। ਸਾਬਤ ਧਨੀਆ ਜਿਹੜਾ ਹੁੰਦਾ ਉਹ ਪਾ ਦੋ। ਮਸਾਲੇ ਜੋ ਤੁਹਾਨੂੰ ਪਸੰਦ ਆਉਂਦੇ ਨੇ ਹੈਨਾ ਇਹ ਸਭ ਚੀਜ਼ਾਂ ਪਾ ਕੇ। ਅੱਛੀ ਤਰ੍ਹਾਂ ਮਿਕਸ ਕਰ ਲਓ, ਬਸ ਫਿਰ ਬੈਟਰ ਨਾ ਥੋੜ੍ਹਾ ਪਤਲਾ ਹੀ ਰੱਖਣਾ।
ਅੱਛਾ।
ਹਾਂ ਜਿਵੇਂ ਡੋਸੇ ਦਾ ਹੁੰਦਾ ਨਾ।
ਹਾਂਜੀ-ਹਾਂਜੀ।
ਹਾਂ ਬਸ ਫੇਰ ਉਹ ਡੋਸੇ ਵਾਖਣ ਹੀ ਹੁਣ ਤੁਸੀਂ। ਤਵਾ ਲੈ ਕੇ ਤੇ ਉੱਥੇ ਬਣਾਓ ਬੜੇ ਅੱਛੇ ਚੀਲੇ ਬਣਦੇ ਨੇ ਟੇਸਟੀ ਔਰ ਬੜੀ ਹੈਲਥ
ਹਾਂਜੀ
ਕਿਉਂਕਿ ਦਾਲ ਹੋ ਗਈ ਸਾਰੀ ਉਹ, ਤੁਸੀਂ ਕਿਸੇ ਵੀ ਦਾਲ ਦੇ ਬਣਾ ਸਕਦੇ ਹੋ ਮੂੰਗੀ ਸਾਬਤ ਦਾਲ ਦੇ ਬਣਾਓ ਸਭ ਤੋਂ ਵੀ ਬੈਸਟ ਹੈ ਕਿਉਂਕਿ ਜ਼ਿਆਦਾ ਪ੍ਰੋਟੀਨ ਤਾਂ ਉਹਦੇ ਚ ਹੀ ਹੈ ਨਾ
ਹਾਂਜੀ ਹੁਣ ਕਈ ਵਾਰ ਪਾਪਾ ਕੋ ਪਕੌੜੇ ਖਾਂਦੇ ਨੇ, ਹੁਣ ਮੈਂ ਇਹੀਓ ਦਾਲ ਨੂੰ ਥੋੜੀ ਦੇਰ ਸੇ ਕੇ ਰੱਖ ਦਿੰਦੀ ਹਾਂ ਓਹੀਓ ਦੋ ਘੰਟੇ ਤੱਕ ਪਹਿਲੇ ਹੀ ਸੇ ਦੇਨੀ ਆਂ ਫਿਰ ਉਹਨੂੰ ਪੀਸਦੀ ਹਾਂ ਉਹਦੇ ਵਿੱਚ ਉਹਨੂੰ ਪੀਸ ਹੀ ਲੈਣੀ ਹਾਂ ਪ੍ਰੋਪਰਲੀ
ਅੱਛਾ
ਹਾਂ ਫ਼ੇਰ ਉਹਦੇ ਵਿੱਚ ਮੈਨੇ ਹਰੀ ਮਿਰਚਾਂ ਪਾਉਣ ਦੀਆਂ ਪਿਆਜ ਪਾ ਦਿੰਨੀ ਆ ਬਰੀਕ ਕੱਟਣੀ ਆ ਲੇਕਿਨ ਕਿ ਉਹਨੂੰ ਪਾਪਾ ਨੂੰ ਇਹ ਨਾ ਲੱਗ ਲੰਬੇ ਲੰਬੇ ਮੂੰਹ ਚ ਆ ਰਹੇ ਹੈ ਫੇਰ ਉਹਦੇ ਵਿੱਚ ਸੋਫ ਪਾ ਕੇ ਏਦਾਂ ਕਰਕੇ ਫਿਰ ਮਸਾਲੇ ਜਿਹੜੇ ਪਾਣੇ ਆਂ ਆਪਾਂ ਨੋਰਮਲੀ ਡੇਲੀ ਜਿਹੜੇ ਪੈਂਦੇ ਨਮਕ, ਮਿਰਚ ਮੇ ਬਸ ਉਹ ਪਾ ਕੇ ਫੇਰ ਪਾਪਾ ਨੂੰ ਤਲ ਕੇ ਦਿੰਨੀ ਆਂ ਪਕੌੜੇ, ਪਕੌੜੇ ਬੜਾ ਖੁਸ਼ ਹੋ ਕੇ ਖਾਂਦੇ ਪਾਪਾ ਮੁੰਗੀ ਤੋਤੀ ਦਾਲ ਦੇ ਉਹੀ ਜਿੱਦਾਂ ਤੁਸੀਂ ਬੈਟਰ ਬਣਾਉਂਦੇ ਔ, ਏਦਾਂ ਮੈਂ ਪਕੌੜੇ ਬਨਾਂਦੀ
ਹਾਂ ਹਾਂ, ਨਈਂ ਸਹੀ ਐ ਚੀਜ਼ਾਂ ਕੀ ਨੁਕਸਾਨ ਵੀ ਨੀ ਕਰਦੀਆਂ ਹਨਾਔ। ਹੋਰ ਹਂ ਦਾਲਾਂ ਹੋ ਗਈਆਂ ਐ ਤੇ ਖਾਣੀ ਚਾਈਦੀ ਐ, ਬਾਕੀ ਤੁਸੀਂ ਮੈਦਾ ਮੂਦਾ ਦਾ ਕੁੱਝ ਬਣਾਓ ਨਾ ਫੇਰ ਉਹ ਮੈਨੂੰ ਨੀ ਸਮਝ ਆਂਦਾ
ਮੇਰੇ ਕੋਲ ਭਟੂਰੇ ਨਈਂ ਖਾਏ ਜਾਂਦੇ ਹੁਣ ਪਹਿਲੇ ਬੜੇ ਖਾਂਦੀ ਸੀ ਬਟ ਹੁਣ ਐਸਾ ਹੋ ਗਿਆ ਕਿ ਨਈਂ ਛੋਲੇ ਬਣਾਇ ਏ ਤੇ ਕੁਛ ਹੋਰ ਚੀਜ਼ ਫੁਲਕਾ ਦੇ ਦੋ ਬੇਸ਼ੱਕ ਪਰ
ਹਾਂ ਭਟੂਰਾ ਨਈਂ, ਉਹ ਫੇਰ ਲੱਗਦਾ ਨਾ ਜਿਵੇਂ ਆਪਾਂ ਨੇ ਖਾ ਤਾਂ ਲਿਆ
ਬੜਾ ਹੈਵੀ ਹੋ ਜਾਂਦਾ ਐ, ਬਹੁਤ ਗਲੇ ਤੱਕ ਹੀ ਰਹਿੰਦਾ ਐ ਉਹ ਇੱਕ ਡੇੜ ਹੀ ਖਾ ਸਕਦਾ ਬੰਦਾ।
ਹਾਂ ਪਰ ਤੁਸੀਂ ਧਿਆਨ ਦੇ ਨਾ ਜਦੋਂ ਭਟੂਰੇ ਦੇ ਆਟੇ ਨੂੰ ਤੁਸੀਂ ਸੋਡਾ ਨੀ ਹੁੰਦਾ
ਹਾਂਜੀ।
ਸੋਡਾ ਪੀਂਦੇ ਆ ਹਨਾ ਉਹ ਉਹਦੇ ਨਾਲ ਗੁਨੋ ਆਟੇ ਨੂੰਂ ਤੁਸੀ
ਹਾਂ ਦਹੀਂ ਵੀ ਦਹੀਂ ਚ ਵੀ ਗੁੰਦੀ ਆਟਾ ਮੰਮੀ
ਹਾਂ ਉਹ ਲਾਈਟ ਬੰਨਦੇ ਨੇ, ਆਪਣੇ ਘਰ ਜੋ ਬਣਾਉਂਦੇ ਆਂ ਆਪਾਂ ਉਹ ਲਾਈਟ ਬਣਦੇ, ਜਿਹੜੇ ਬਾਜ਼ਾਰੋ ਦੇ ਬਟੂਰੇ ਖਾਂਣੇ ਆਂ ਨਾ
ਦੀ ਹਰ ਚੀਜ਼ ਸਹੀ ਬਣਦੀ ਐ, ਘਰ ਆਪਾਂ ਕੁਛ ਵੀ ਖਾ ਹੁਣ ਅ ਮੇਰੀ ਭੈਣ ਸੀ ਉਹ ਉਹ ਬਣਾਉਂਦੀ ਸੀ ਮੋਮੋਸ ਘਰ ਹੀ ਬਣਾਉਂਦੀ ਸੀ ਉਹ ਲਸਣ ਆਲੇ ਮੋਮੋਸ ਬਣਾ ਕੇ ਦਿੰਦੀ ਸੀ ਕਈ ਵਾਰ ਬੜੇ ਖਾਦੇ ਅਸੀ ਉੱਪਰ ਬੈਠ ਕੇ।
ਅੱਛਾ।
ਹਾਂ ਉਹ ਬਣਾਂਦੀ ਸੀ ਮੋਮੋਸ, ਉੱਥੋਂ ਸ਼ੋਕ ਚੜਿਆ ਸੀ ਸਾਨੂੰ ਚਟਨੀ ਵੀ ਬਣਾਂਦੀ ਸੀ ਉਹ
ਚਟਨੀ ਹਾਂ ਹਾਂ। ਅੱਛਾ ਘਰ ਦੀ ਚੀਜ਼ ਕੀ ਹੈਲਥੀ ਹੋਣੀ ਐ ਕਿਉਂਕਿ ਆਪਾਂ ਆਪਣੇ ਸਾਮਣੇ ਬਣਾਣੇ ਆਂ ਤੇ ਸਾਫ਼ ਸੁਥਰੀ ਬਣਾਣੇ ਆਂ ਹਨਾ।
ਸਹੀ ਗੱਲ ਏ ਹਾਈਜੇਨਿਕ ਥੋੜ੍ਹੀ ਹੁੰਦਾ ਆਪਾਂ ਤੇ ਹੱਥ ਹੁਥ ਵੀ ਆਪਣੇ ਸਾਫ਼ ਹੁੰਦੇ ਐ, ਹੱਥ ਧੋ ਕੇ ਹਰ ਕੰਮ ਕਰਨੇ ਆ। ਮੇਰੇ ਤੇ ਇਨੀ ਗੰਦੀ ਆਦਤ ਏ ਤੇ ਮੈਂ ਇੱਕ ਭਾਂਡਾ ਗੰਦਾ ਹੋਇਆ ਪਹਿਲੇ ਧੋਉਗੀ ਫਿਰ ਰਖੂੰਗੀ, ਫਿਰ ਹੱਥ ਧੋ ਕੇ ਫਿਰ ਦੂਜੀ ਚੀਜ਼ ਤਾਂ ਕੰਮ ਫ਼ਡੋਗੇ
ਸਹੀ ਗੱਲ ਐ, ਜਿੰਨੀ ਸਫ਼ਾਈ ਰੱਖਾਂਗੇ ਆਪਾਂ ਹਾਂ ਓਨਾ ਈ ਸਹੀ ਰਹਿੰਦਾ, ਆਪਣਾ ਹੱਥ ਵੀ ਸਾਫ਼ ਮਨ ਵੀ ਸਾਫ਼ ਐ ਨਾ ਜੈਸਾ ਅੰਨ ਤੇ ਵੈਸਾ ਮਨ ਕਹਿੰਦੇ ਆ ਨਾ।
ਹਾਂ।
ਤੁਸੀਂ ਸਵੱਛ ਖਾਓ, ਹੈਲਥੀ ਖਾਓ।
ਦੇਖੋ ਸ਼ਰੀਰ ਵੀ ਤਾਂਈ ਠੀਕ ਰਹਿਣਾ ਅੱਗੇ ਜਾ ਕੇ ਉਈ ਉਹ ਬਿਮਾਰੀਆਂ ਲੱਗ ਜਾਣੀਆਂ ਐ ਜੋ ਆਪਾਂ ਗੰਦ ਖਾਂਦੇ ਆਂ, ਇਸ ਨਾਲੋਂ ਵਧੀਆ ਆਪਣੇ ਸਰੀਰ ਦਾ ਧਿਆਨ ਅੱਗੂ ਦੀ ਧਿਆਨ ਰੱਖਣਾ ਐ। ਆਪਣਾ ਫਿਊਚਰ ਬਰਾਈਟ ਕਰਨਾ ਤੇ ਫਿਰ ਆਪਣਾ ਸਰੀਰ ਵੀ ਵਧੀਆ ਹੋਣਾ ਬਹੁਤ ਜ਼ਰੂਰੀ।
ਕਹਿ ਰਹੇ ਚੀਨੀ ਛੱਡ ਦੋ।
ਚੀਨੀ ਸਭ ਕਹਿੰਦੇ ਹਾਂ ਚੀਨੀ। ਹੁਣ ਤੇ ਮੈਂ ਖੁਦ ਚਾਹ ਬਣਾਣੀ ਆਂ, ਬਿਲਕੁੱਲ ਇੱਕ ਚੱਮਚ ਈ ਪਾਣੀ ਆਂ ਚਾਹੇ ਫੀਕੀ ਹੋਵੇ ਚਾਏ ਜਿਵੇਂ ਮਰਜ਼ੀ ਹੋਵੇ ਪੀ ਲੋ ਹੁਣ ਜਿਵੇਂ ਬਣੀ। ਆਦਤ ਪਾਓ ਖਾਣ ਚੀਨੀ ਬਹੁਤ ਕੰਮ ਕਰੋ ਮਿੱਠਾ ਸਾਡੇ ਘਰ ਵੈਸੇ ਈ ਨਈਂ ਆਂਦਾ ਮਿੱਠਾ ਕੋਈ ਵੀ ਨੀ ਖਾਂਦਾ।
ਹਂ, ਹਂ।
ਚੋਕਲੇਟਸ ਲਿਆਂਦੇ ਨੇ ਉਹ ਵੀ ਬੱਚਿਆਂ ਆਸਤੇ ਲਿਆਂਦੇ ਨੇ ਪਾਪਾ।
ਹੁ ਹੁ
ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ ਵੰਡਦੇ ਨੇ ਸੰਡੇ ਦੇ ਸੰਡੇ ਫੇਰ ਉਹਨਾਂ ਵਾਸਤੇ ਆਂਦੀ ਚੋਕਲੇਟਾਂ ਵੀ।
ਅੱਛਾ ਅੱਛਾ ਤੁਸੀਂ ਮਹੱਲੇ ਜਿਸ ਤਰ੍ਹਾਂ ਬੱਚੇ ਹੁੰਦੇ ਉਹਨਾਂ ਨੂੰ ਦਿੰਦੇ ਹੋਗੇ।
ਪੰਦਰਾਂ ਬੱਚੇ ਨੇ ਉਹਨਾਂ ਨੂੰ ਸੰਡੇ ਦੇ ਸੰਡੇ ਕਹਿੰਦੇ ਤੁਸੀਂ ਮੈਨੂੰ ਮਨਾ ਨਾ ਕਰਿਆ ਕਰੋ ਮੈਂ ਦਾਂਗਾ ਇਹਨਾਂ ਨੂੰ।
ਅੱਛਾ ਚਲੋ ਅੱਛੀ ਗੱਲ ਏ ਮੇਰੇ ਖਿਆਲ ਨਾਲ ਅੱਛਾ ਹੀ ਹੁੰਦਾ ਦੇਨਾ।
ਬਸ ਉਹਨਾਂ ਨੂੰ ਹੈ ਜਿਹੜੀ ਆਦਤਾਂ ਫੇਰ ਉਹ ਅਸੀਂ ਉਹਨਾ ਨੂੰ ਨਹੀਂ ਦੂਰ ਕਰ ਸਕਦੇ ਸੀ।
ਨਾਲੇ ਉਹ ਸ਼ੁਰੂ ਤੋਂ ਆਦਤ ਹੋਏਗੀ ਨਾ ਉਹਨਾਂ ਨੂੰ ਹੁਨ ਦੀ ਨੀ ਹੁੰਦੀ ਜਿਸ ਤਰ੍ਹਾਂ ਇਹ ਸ਼ੁਰੂ ਤੋਂ ਹੀ ਆਦਤ ਹੋਨੀ ਹੈ ਬਈ
ਬੱਚਿਆਂ ਵਾਸਤੇ ਵੀ ਲਿਆਂਦੇ ਜਿਹਨਾਂ ਦੇ ਘਰ ਜਾਂਦੇ ਨੇ ਮੇਰੀ ਤਾਈ ਵਗੈਰਾ ਦੇ ਉਹਨਾਂ ਦੇ ਵਾਸਤੇ ਵਿਸ਼ੇਸ਼ ਵੀ ਪੈਕ ਕਰੇਗੇ ਵੀ ਉਹਨਾਂ ਨੂੰ ਦੇਨ ਜਾਂਦੇ ਨੇ।
ਹੁ ਸਹੀ ਗੱਲ ਹੈ ਔਰ ਅੱਛੀ ਆਦਤ ਹੈ ਅਪਨੇ ਹੱਥੋਂ ਕੁੱਛ ਨਾ ਕੁੱਝ ਦੇਂਦੇ ਰਹਿਣਾ ਚਾਹੀਦਾ ਹੈਨਾ।
ਹਾਂ ਮੈਂ ਖੁੱਦ ਜਾਂਨੀ ਹਾਂ ਫੇਰ ਮੈਂ ਕਿਹਾ ਚਲੋ ਦੇ ਆਏ ੳ ਤੁਸੀਂ ਫੇਰ ਕਹਿੰਦੇ ਤੂੰ ਦੇ ਆ ਘਰ ਜਾ ਕੇ ਸਾਰਿਆਂ ਦੇ। ਫੇਰ ਕਈ ਵਾਰ ਬੱਚੇ ਬਾਹਰ ਨਹੀਂ ਖੇਲਦੇ ਫੇਰ ਦੇਨ ਜਾਨੇਂ ਪੈਂਦੇ ਘਰਾਂ ਚੱ ਸਭ ਦੇ।
ਅੱਛਾ ਤੇ ਉਹ ਬੱਚੇ ਕਿੰਨਾ ਖੁਸ਼ ਹੁੰਦੇ ਹੋਨ ਹੈਨਾ ਉਹ ਤੇ ਟਾਈਮ ਉਡੀਕਦੇ ਹੋਨਗੇ। ਹਾਂ ਉਹ ਦੇਖਦੇ ਹੋਨਗੇ ਸੰਡੇ ਆਏ ਤੇ ਸਾਨੂੰ ਚੋਕਲੇਟ ਮਿਲਣੀ ਏ।
ਹਾਂ ਖੜੇ ਹੋ ਜਾਂਦੇ ਸੰਡੇ ਆਂਦਾ ਨਾ ਏਹ ਜੋ ਕੱਲ ਗਿਆ ਸੰਡੇ ਆਏ ਉਦੋ ਨਹੀਂ ਲਿਆਏ ਸੀ।
ਅੱਛਾ।
ਖੁੱਦ ਵੀ ਠੀਕ ਨੀ ਸੀ ਨਾ ਫੇਰ ਲੈ ਕੇ ਨੀ ਆਏ।
ਅੱਛਾ ਅੱਛਾ ਮੌਸਮ ਵੀ ਇਸ ਤਰਾਂ ਹੈਗਾ ਨਾ ਥੋੜ੍ਹਾ ਧਿਆਨ ਰੱਖੋ ਕੱਚਾ ਪੱਕਾ ਮੌਸਮ ਹੈ ਕਦੇ ਤੇ
ਚਲੋ ਮੈਂ ਤੁਹਾਨੂੰ ਫ਼ੇਰ ਕਰਾਂਗੀ ਮੈਂ ਥੋੜਾ ਸੇਵੀਆਂ ਬਨਾ ਲਾਂ ਠੀਕ ਹੈ। ਹਾਂ
ਹ